ਹੈਲੋ ਹੈਲੋ ਸਰ ਸਸ੍ਰੀਕਾਲ ਜੀ ਸਸ੍ਰੀਕਾਲ ਸਰ ਹੋਰ ਕਿਵੇਂ ਓ
ਵਧੀਆ ਮੈਮ ਤੁਸੀਂ ਦੱਸੋ
ਵਧੀਆ ਸਰ ਵਧੀਆ ਹੋਰ ਕੀ ਕਰ ਰਹੇ ਸੀ ਸਰ
ਕੁੱਝ ਨਹੀਂ ਜੀ ਵੈਸੇ
ਅੱਛਾ ਅੱਛਾ ਹੋਰ ਸਰ ਚਾਹ ਵਗੈਰਾ ਪੀ ਲਿਆ
ਹਾਂਜੀ ਵੈਸੇ ਦੁਪਹਿਰ ਦਾ ਖਾਣਾ ਖਾਕੇ ਬਸ ਫੇਰ ਹੁਣ ਇਨੀ ਟਾਈਮ ਦਾ ਵੀ ਨੀ ਪਤਾ ਲੱਗ ਰਿਹਾ ਬਹੁਤ ਛੇਤੀ ਲੰਘ ਜਾਂਦਾ
ਹਾਂਜੀ ਹਾਂ ਸਹੀ ਗੱਲ ਆ ਹਾਂਜੀ ਸਕੂਲ ਤੋਂ ਆਉਂਦਿਆਂ ਟਾਇਮ ਐਵੀਂ ਲੰਘ ਜਾਂ ਸਕੂਲ 'ਚ ਬਸ ਸਮਾਂ ਲੰਘਣ ਚ ਨੀ ਆਉਂਦਾ ਹਾਂਜੀ ਹਾਂ ਅਸੀਂ ਬਸ ਸਰ ਨਿੰਬੂ ਪਾਣੀ ਪੀ ਕੇ ਬੈਠੇ ਸੀਗੇ ਗਰਮੀ ਬਹੁਤ ਜ਼ਿਆਦਾ ਹੋਈ ਜਾਂਦੀ ਮੀਂਹ ਨਾਲ ਫ਼ਰ ਕ ਪੈ ਗਿਆ ਸੀ ਦੇਖੋ ਹਨਾ ਫਿਰ ਫੇਰ ਬਹੁਤ ਜ਼ਿਆਦਾ ਗਰਮੀ ਹੋ ਗਈ ਤਾਂ ਕਰਕੇ ਸਰ ਹੁਣ ਅਸੀਂ
ਹਾਂਜੀ
ਫਰੀਓ ਹੁੰਨੇ ਆ
ਹਾਂਜੀ
ਗਰਮੀ ਬਹੁਤ ਜ਼ਿਆਦਾ ਹੁੰਦੀ ਆ
ਹਾਂਜੀ ਗਰਮੀ ਚ ਕੰਮ ਵੀ ਨੀ ਬਣਦਾ ਜੀ ਦੇਖੋ ਜੀ ਕੁਝ ਜਿਵੇਂ ਹੁਣ ਹਾਂਜੀ ਪਸੀਨਾ ਆਈ ਜਾਂਦਾ ਜ
ਸਹੀ ਗੱਲ ਆ ਹਾਂਜੀ ਹਾਂ ਆਪਾਂ ਨੂੰ ਐ ਹੋਈ ਜਾਂਦਾ ਵੀ ਹਾਏ ਪੈ ਜਾ ਪੈ ਜਾ ਹੁਣ ਆਪਾਂ ਨੂੰ ਆਲਸ ਜਿਆ ਆ ਵੀ ਬਾੜੀ ਆਉਂਦਾ ਗਰਮੀਆਂ ਚ ਹਾਂਜੀ ਹਾਂ ਦੇਖੋ ਖਾਣਾ ਪਾਣੀ ਨਾਲ ਈ ਪੇਟ ਭਰ ਜਾਂਦਾ ਬਸ ਖਾਣਾ ਵੀ ਐਵੇਂ ਹੋਈ ਜਾਂਦਾ ਵੀ ਖਾਣਾ ਨਹੀਂ ਹੋਰ ਬਸ ਠੀਕ ਐ ਹਾਂਜੀ ਹਾਂ ਇਸ ਕਰਕੇ ਸਰ
ਤੁਹਾਡੇ ਪਿੱਛੇ ਸ਼ੋਰ ਆ ਰਿਹਾ ਸੀ ਮੈਮ
ਅੱਛਾ ਅੱਛਾ ਜੀ ਹੁਣ ਮੈਂ ਪਰਾਂ ਜਾਨੀ ਸਰ ਹਾਂਜੀ ਹਾਂ ਸਰ ਬੋਲੋ ਹੁਣ ਬੋਲੋ ਸਰ
ਹਾਂਜੀ ਮੈਮ ਆਪਾਂ ਕਿਸੇ ਟੋਪੀਕ ਤੇ ਗੱਲ ਕਰੀਏ
ਹਾਂਜੀ ਹਾਂ ਸਰ ਆਪਾਂ ਨਾ ਸਮੇਂ ਦੀ ਕਦਰ ਬਾਰੇ ਗੱਲ ਕਰਦੇ ਆਂ
ਨਹੀਂ ਆਪਾਂ ਫਾਰਮ ਤੇ ਕਰ ਦਿਆਂਗੇ ਚੱਲੋ
ਠੀਕ ਐ ਜੀ ਠੀਕ ਐ ਬੋਲੋ ਸਰ ਹਾਂਜੀ ਹਾਂ ਦੇਖੋ ਅੱਜ ਕੱਲ੍ਹ ਜੇ ਦੇਖਿਆ ਜਾਵੇ ਤਾਂ ਦੇਖੋ ਹਨਾ ਪਿੰਡਾਂ ਚ ਹੀ ਖੇਤੀ
ਹੈਲੋ
ਹੈਲੋ
ਹਾਂਜੀ ਹਾਂ ਦੇਖੋ ਅੱਜ ਕੱਲ੍ਹ ਤਾਂ ਦੇਖ ਖੋ ਨਾ ਸਿਰਫ਼ ਖੇਤੀਬਾੜੀ ਤਾਂ ਪਿੰਡਾਂ ਚ ਹੀ ਕੀਤੀ ਜਾਂਦੀ ਆ
ਹਾਂਜੀ ਪਿੰਡਾਂ ਚ ਕਿਉਂਕਿ ਸ਼ਹਿਰਾਂ ਚ ਨਾ ਹੀ ਜ਼ਮੀਨ ਰਹੀ ਹੁਣ ਦੇਖੋ ਜੀ, ਤੇ ਜ਼ਮੀਨ ਹੈ ਵੀ ਤਾਂ ਉਹ ਊਪਜਾਊ ਨੀਂ ਹੈਗੀ ਏਨੀ ਜੀ
ਹਾਂਜੀ ਹਾਂ ਸਹੀ ਗੱਲ ਆ ਸਰ ਤੁਹਾਡੀ ਵੀ ਦੇਖੋ ਹਨਾ ਸ਼ਹਿਰਾਂ ਚ ਤਾਂ ਇੰਨਾ ਨਾ ਕੋਈ ਸ਼ਹਿਰਾਂ ਚ ਤਾਂ ਦੇਖੋ ਸਰ ਬਸ ਜੋਬਜ ਰਹਿ ਗਈਆਂ
ਹਾਂਜੀ
ਹਾਂਜੀ ਆ ਉਹ ਵੀ ਬਸ ਬੰਦੇ ਲਵੇ ਜੋਬਸ ਹੋਣੀਆਂ ਹੈਗੀਆਂ ਨੇ ਕੰਪਨੀਜ਼ ਵਗੈਰਾ ਦੇ ਵਿੱਚ ਕੰਮ ਕਰਨਾ
ਸਾਰਿਆਂ ਲਵੇ ਜ਼ਮੀਨ ਹੀ ਬਹੁਤ ਘੱਟ ਹੁੰਦੀ ਏ
ਹਾਂਜੀ, ਹਾਂ ਪਿਛਲੇ ਸਮਿਆਂ ਚ ਦੇਖੋ ਲੋਕ ਹਨਾ ਕਿੰਨਾ ਜਿਆਦਾ ਉਹ ਕਰਦੇ ਸੀਗੇ
ਹਾਂਜੀ
ਕੰਮ ਕਰਦੇ ਸੀ ਖੇਤੀਬਾੜੀ ਦਾ ਬਹੁਤ ਵਧੀਆ ਸਰਕਲ ਚੱਲਦਾ ਸੀ ਹਨਾ ਸਾਰਾ ਦੇਖੋ।
ਹੂੰ
ਪਰਿਵਾਰ ਚ ਇੰਨੇ ਜਿਆਦਾ ਜੀਅ ਹੁੰਦੇ ਸੀ
ਹਾਂਜੀ, ਹਾਂ
ਹਾਂਜੀ ਅੱਜ ਕੱਲ੍ਹ ਦੇਖੋ ਖੇਤੀਬਾੜੀ ਦਾ ਤਾਂ ਸਿਰਫ ਦੇਖੋ ਸਰ, ਵੀ ਓਨਾਂ ਚ ਰਹਿ ਗਿਆ।
ਖੇਤੀਬਾੜੀ ਚ ਤਾਂ ਜੀ ਬੈਸ ਪਿੰਡਾਂ ਆਲੇ ਲੋਕਾਂ ਕੋਲੇ ਰਹਿ ਗਿਆ ਕਿਉਂਕਿ
ਹਾਂਜੀ ਹਾਂ ਪਿੰਡਾਂ ਚ ਵੀ ਦੇਖਿਆ ਜਾਵੇ ਤਾਂ ਦੇਖੋ ਜਿਹੜੇ ਬਿਲਕੁਲ ਅਨਪੜ੍ਹ ਨੇ ਵੇਖੋ ਹਨਾ ਉਹ ਖੇਤੀ ਕਰਦੇ ਨੇ
ਜ਼ਰੂਰੀ ਏ ਜੀ ਖੇਤੀਬਾੜੀ ਆਪਣੇ ਦੇਸ਼ ਦੀ ਰੀੜ ਦੀ ਹੱਡੀ ਮੰਨ ਲਓ ਇੱਕ, ਹਾਂਜੀ
ਦੇਖੋ ਅੱਜ ਕੱਲ੍ਹ ਤਾਂ ਜਿਹੜੇ ਸ਼ਹਿਰਾਂ ਆਲੇ ਹੋਣਗੇ ਉਹਨਾਂ ਲਵੇ ਹੁੰਦੇ ਆ ਜੀ ਪਲਾਟ
ਹਾਂਜੀ
ਉਹ ਅੱਧੇ ਤਾਂ ਦੇਖੋ ਵੇਚ ਦਿੰਦੇ ਨੇ ਜਿਨਾਂ ਨੂੰ ਜ਼ਰੂਰਤ ਹੁੰਦੀ ਆ ਅੱਧੇ ਦੇਖੋ ਵੇਚਦੇ ਨੀ ਹੈਗੇ ਬਸ ਏਹੀ ਦੇਖੋ ਇਨਾ ਕ ਕ ਹੀ ਡਿਫਰੈਂਸ ਐ ਇਨਾਂ ਵਿੱਚ ਹਨਾ ਸਰ ਦੇਖਿਆ ਜਾਵੇ ਤਾਂ ਵੀ ਦੇਖੋ ਹਨਾ ਫੈਦਾ ਤਾਂ ਦੇਖੋ ਬਸ ਆਪਾਂ ਨੂੰ ਖੇਤੀਬਾੜੀ ਕਰਨ ਚ ਵੀ ਨੀ ਐਨਾ
ਹਾਂਜੀ
ਕਿਉਂਕਿ ਦੇਖੋ ਅੱਜ ਕੱਲ ਤਾਂ ਦੇਖੋ ਕਿੰਨੀ ਜਿਆਦਾ ਮੇਨਤ ਕਰਨੀ ਪੈਂਦੀ ਆ ਬਟ ਹੁਣ ਕੁਝ ਕ ਆਪਾਂ ਨੂੰ ਦੇਖੋ ਫ ਫੈਸੀਲਿਟੀਜ਼ ਮਿਲ ਗਈਆਂ ਨੇ ਦੇਖੋ ਹਨਾ ਆਪਾਂ ਨੂੰ ਪਿਛਲੇ ਸਮਿਆਂ ਵਿੱਚ ਦੇਖੋ ਆਪਾਂ ਢੱਠੇ ਨਾਲ ਬਾਂਉਦੇ ਸੀ ਖੇਤ
ਹਾਂਜੀ
ਪਰ ਹੁਣ ਦੇਖੋ ਆਪਾਂ ਟਰੈਕਟਰ ਆ ਗਏ ਨੇ ਹੋਰ ਇੰਜਨਸ ਵਗੈਰਾ ਮਸ਼ੀਨਾਂ
ਹਾਂਜੀ ਕਿਸਾਨ ਹੁਣ ਦੇਖੋ ਜਿਵੇਂ ਸਾਲ ਭਰ ਮੇਹਨਤ ਕਰਕੇ ਅਨਾਜ ਫਸ ਸਬਜ਼ੀਆਂ ਉਗਾਂਦਾ ਜੀ ਜੇ ਸਾਰੇ ਦੇਸ਼ ਦਾ ਭੋਜਨ ਉਸ ਸਾਰੇ ਭੋਜ ਦਾ, ਸਾਰੇ ਦੇਸ਼ ਦਾ ਭੋਜਨ,
ਖੇਤੀਬਾੜੀ ਤੋਂ ਹੀ ਤਿਆਰ ਹੁੰਦਾ ਵਿੱਚ। ਜੇ ਦੇਖਿਆ ਜਾਵੇ ਤਾਂ ਸਬਜ਼ੀਆਂ ਜਾ ਕਣਕ ਵਗੈਰਾ ਉਹ ਆ ਆਪਾਂ ਨੂੰ ਔਰਗੈਨਿਕ ਨੀ ਮਿਲੋਗੀ ਜੇ ਖੇਤੀਬਾੜੀ ਨਾ ਕੀਤੀ ਜਾਵੇ।
ਦੇ ਵਿੱਚ ਬਹੁਤ ਕੀ ਹੋ ਗਈ ਖੇਤੀ ਚ ਵੀ ਹੁਣ ਟਰੈਕਟਰ ਕੰਬਾਈਨ, ਟਿਊਬਵੈਲਾਂ ਹੋਰ ਕਈ ਚੀਜ਼ਾਂ ਨਵੀਆ ਆ ਗਈਆ ਜੀ ਬੀਜ ਖਾਦ ਡਰਿਲਾਂ, ਹਾਂਜੀ, ਤੇ ਅੱਜ-ਕੱਲ ਪਹਿਲਾ ਤਾਂ ਖੂਹਾ ਰਾਹੀ ਚਲਿਆ ਜਾਂਦਾ ਸੀ ਪਾਣੀ ਹੁਣ ਤਾਂ ਟਿਊਬਵੈਲਾਂ ਮੋਟਰਾਂ ਆ ਗਈਆ ਨੇ।
ਹਾਂਜੀ ਹਾਂ।
ਉਹਨਾਂ ਰਾਹੀਂ ਪਾਣੀ ਵੀ ਅਸਾਨ ਹੋ ਗਿਆ।
ਹਾਂਜੀ ਹਾਂ।
ਪਰ ਫੇਰ ਵੀ ਖੇਤੀਬਾੜੀ ਵਿੱਚ ਕਿਸਾਨਾਂ ਨੂੰ ਬਹੁਤ, ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਮੌਸਮ ਦੀ ਤਬਦੀਲੀ ਪਾਣੀ ਦੀ ਘਾਟ ਕਰਕੇ,
ਹਾਜੀ ਐ ਦੇਖੋ ਬਈ, ਹ ਧੁੱਪ ਵੀ ਨੀ ਦੇਖੀ ਜਾ ਸਕਦੀ ਵੀ ਧੁੱਪ ਕੋਈ ਦਿਨ ਚ ਤਾਂ ਆਪਾਂ ਨੂੰ ਕੰਮ ਕਰਨਾ ਹੀ ਪੈਂਦਾ ਦੇਖੋ ਹੁਣ ਧੁੱਪ ਹੋਵੇ ਚਾਹੇ। ਮੀਂਹ ਵੀ ਹੋਵੇ ਕੁਛ ਵੀ ਹੋਵੇ।
ਕਿ ਮਿਹਨਤ ਨਾਲ ਹੀ ਹੁੰਦਾ ਜੀ ਹੁਣ ਸਾਰਾ ਕੁੱਝ ਜੇ ਆਪਾਂ ਮਿਹਨਤ ਕਰਾਂਗੇ, ਤਾਂ ਹੀ
ਕਿੰਨਾ ਵਧੀਆ, ਦੇਖੋ ਜੀ ਆਪਣੇ ਸਰੀਰ ਨੂੰ ਪਸੀਨਾ ਆਊਗਾ ਆਪਾਂ ਕੰਮ ਕਰਾਂਗੇ ਆਪਣਾ ਸਰੀਰ ਵੀ ਬਹੁ ਸੈਟ ਰਹੁਗਾ। ਹਾਂਜੀ ਹਾਂ, ਸਰ ਜੀ ਦੇਖੋ ਹਨਾ, ਆਪਾਂ ਕੰਮ ਵੀ ਦੇਖੋ ਅੱਜ-ਕੱਲ ਲੋਕ ਕੰਮ ਕੰਪਨੀਆਂ ਚ ਦੇਖੋ, ਬਸ ਕੁਰਸੀ ਤੇ ਹੀ ਬੈਠ ਕੇ ਬੈਠਕੇ ਕੰਮ ਕਰਦੇ ਨੇ ਉਹ ਵੀ ਏ, ਏਸੀ ਔਨ ਹੁੰਦਾ ਦੇਖੋ।
ਹਾਂਜੀ, ਦੇਖੋ ਜੀ ਖੇਤੀਬਾੜੀ, ਬਹੁਤ ਇੱਕ ਮਹੱਤਵਪੂਰਨ ਕਿਤਾ ਕਿੱਤਾ ਆ ਜੀ, ਜੇ ਆ ਨਾ ਹੁੰਦਾ ਤਾ ਜੇ ਆ ਨਾ ਹੁੰਦਾ ਕਿੱਤਾ ਤਾਂ ਆਪਾਂ ਵੀ ਸ਼ਾਇਦ ਨਹੀ ਹੁੰਦੇ ਕਿਉਂਕਿ, ਅਨਾਜ ਨਹੀਂ ਹੁੰਦਾ ਜੀ ਖੇ
ਸਹੀ ਗੱਲ ਆ ਹਾਂਜੀ ਹਾਂ ਇਹ ਤਾਂ ਹੈ ਸਰ ਦੇਖੋ ਜੀ ਆਪਾਂ ਖੇਤੀਬਾੜੀ ਕਰਾਂਗੇ, ਤਾਂ ਆਪਾਂ ਨੂੰ ਚਾਰ ਪੈਸੇ ਆਉਣਗੇ।
ਹਾਂਜੀ।
ਹਾਂਜੀ ਹਾਂ, ਦੇਖੋ ਜੀ ਆਪਾਂ ਖੇਤੀਬਾੜੀ ਹੀ ਨਹੀ ਕੀਤੀ, ਪੈਸਾ ਵੀ ਆਉਦਾ ਦੇਖੋ। ਪਿਛਲੇ ਸਮਿਆ ਤੋਂ ਚਲੋ ਜੇ ਹੁਣ ਦੇਖਿਆ ਜਾਵੇ ਤਾਂ ਮਿਹਨਤ ਘੱਟ ਗਈ ਆ। ਝੋਨਾ ਲਾਉਣ ਆਲੀਆਂ ਵੀ ਵੇਖੋ ਮਸ਼ੀਨਾਂ ਆ ਗਈਆ ਨੇ।
ਅੱਜ-ਕੱਲ ਮਸ਼ੀਨਾਂ ਆ ਗਈਆਂ ਜੀ ਟੈਕਨੋਜੀ ਅੱਗੇ
ਹਾਂਜੀ ਟੈਕਨੋਲੋਜੀ ਦੇਖੋ
ਹੁਣ ਤਾਂ ਜੀ ਦੇਖੋ ਜੀ ਜਿਵੇਂ ਝੋਨਾ ਲਾਣਾ ਪਹਿਲਾਂ ਲੇਬਰ ਬਈਏ ਵਗੈਰਾ ਜਾਂ ਆਦੇ ਹੁੰਦੇ ਸੀ।
ਹਾਂਜੀ ਹਾਂ ਸਰ ਅੱਗੇ ਤਾਂ ਦੇਖੋ ਵੱਡੇ-ਵੱਡੇ ਬਲਦ, ਹਨਾ ਉਹਨਾਂ ਨੂੰ ਕੜੀਸਣਾ ਦੇਖੋ ਉਹਨਾ ਨੂੰ ਵੀ ਗਰਮੀ ਪਸੀਨੇ ਦੇ ਨਾਲ ਉਹ ਕਰਨਾ ਓਹਨਾਂ ਦੀ ਵੀ ਮਿਹਨਤ ਲੱਗਦੀ ਸੀ ਦੇਖੋ ਹਨਾ ਸਰ ਕਿੰਨੀ,
ਹਾਂਜੀ ਹੁਣ ਅੱਜ-ਕੱਲ ਜਿਵੇਂ ਆਪਣਾ,
ਟਰੈਕਟਰਸ ਵਗੈਰਾ ਆ ਗਏ ਨੇ ਹੋਰ ਟ
ਹਾਂਜੀ ਹੁਣ ਦੇਖੋ ਜੀ ਜਿਵੇਂ ਅਪਨਾ ਝੋਨੇ ਦਾ ਸੀਜਨ ਚੱਲ ਰਿਹਾ ਜੀ ਇਹਦੇ ਵਿੱਚ ਕੀ ਆ ਪਾਨੀ ਦੀ ਬਹੁਤ ਕਮੀ ਹੁੰਦੀ ਏ ਜੀ ਪਰ ਐ ਹਾਂਜੀ, ਪਰ ਐਤਕੀ ਮੀਂਹ ਵੀ ਨੀ ਪਿਆ ਨਾ ਜੀ ਕੁਛ ਪਾਣੀ ਦੀ ਕਮੀ ਹੋਰ ਵੱਧ ਗਈ ਏ ਕਿਉਂਕਿ ਨਹੀਂ ਪਿਛਲੀ ਵਾਰ ਤਾਂ ਮੀਂਹ ਪੈਂਦੇ ਹੁੰਦੇ ਸੀ ਐਤਕੀ ਜਮਾ ਈ ਨੀ ਪਈ ਜੀ ਮੀਹ ਤਾਂ ਜੀ
ਹਾਂਜੀ ਸਰ ਦੇਖਿਆ ਜਾਵੇ ਤਾਂ ਹੈਨਾ ਅੱਜ ਕੱਲ ਅਪਨੇ ਬਹੁਤ ਜ਼ਿਆਦੇ ਟੈਕਨੋਲੋਜੀਆਂ ਆ ਗਈਆਂ ਨੇ
ਰੱਬ ਵੀ ਜਦੋਂ ਉਦੋਂ ਹੀ ਕਰਦਾ ਜੀ ਮੀਂਹ ਜਦੋਂ ਲੋੜ ਨੀ ਹੁੰਦੀ
ਹਾਂਜੀ ਹਾਂਜੀ ਅੱਜ ਕੱਲ ਆਪਾਂ ਨੂੰ ਇਨਾ ਮੱਥਾ ਜੇਹਾ ਨੀ ਮਾਰਨਾ ਪੈਂਦਾ
ਹਾਂਜੀ
ਪਿਛਲੇ ਸਮਿਆਂ ਜੇ ਕਿਸੇ ਨੂੰ ਮਿਲਣਾ ਵੀ ਹੋਵੇ ਦੇਖੋ ਅਰਜ਼ੀਆਂ ਪਾਉਣੀਆਂ ਪੈਂਦੀਆਂ ਤੇ ਅੱਜ ਕੱਲ੍ਹ ਆਪਾਂ ਕੋਲ ਕਰ ਲੈਂਦੇ ਇੱਕ ਦੂਜੇ ਨੂੰ ਹਾਲ ਚਾਲ ਪੁੱਛਣ ਜਰੀਏ ਆਪਾਂ ਚਲ ਦਸ ਦੀਨੇ ਆ
ਹਾਂਜੀ ਆਪਣੇ ਪੰਜਾਬ ਚ ਦੇਖੋ ਦੇਖੋ ਜੀ ਬਹੁਤ ਵੱਖ-ਵੱਖ ਸਬਜ਼ੀਆਂ, ਹੋਰ ਤਰ੍ਹਾਂ ਦੀਆਂ ਫ਼ਸਲਾਂ ਹੁੰਦੀਆਂ ਜਿਵੇਂ ਕਣਕ, ਝੋਨਾ, ਮੱਕੀ, ਗੰਨੇ, ਕਪਾਹ ਆਦਿ, ਹੋਰ ਕਈ।
ਸਹੀ ਗੱਲ ਹੈ ਨਾ ਅੱਗੇ ਦੇਖੋ ਹੈਨਾ ਲੋਕ
ਸਾਰਿਆਂ ਦੀ ਦੇਖੋ ਅਲੱਗ-ਅਲੱਗ ਮੌਸਮ ਦੀ ਲੋੜ ਪੈਂਦੀ ਐ ਜੀ। ਜਿਵੇਂ ਦੇਖੋ ਲੱਗ-ਲੱਗ ਫਸਲ ਹੋਗੀ ਉਵੇਂ ਲੱਗ-ਲੱਗ ਚੱਲੋ ਜਿਵੇਂ, ਕਣਕ। ਠੰਡਾਂ 'ਚ ਹੁੰਦੀ ਹੈ ਜੀ ਹੁਣ ਲਾ ਲਓ ਐਵੇਂ, ਨਾ ਟਾਈਮ ਵੀ ਕਿਉਂਕਿ ਪ ਪੰਜਾਬ ਸਾਰਿਆਂ ਤੋਂ ਵੱਡਾ ਮੇਰੇ ਹਿਸਾਬ ਤੋਂ ਭਾਰਤ ਦਾ ਅੰਨ ਭੰਡਾਰ। ਕਹਿ ਸਕਦੇ ਆ ਜੀ ਉਹਨੂੰ ਹਾਂਜੀ, ਪੰਜਾਬ ਦੀ ਜਾਆਦਾ। ਦਾ ਜੀ ਪੰਜਾਬ 'ਚ ਹੈ ਜੀ ਖੇਤੀ।
ਹਾਂਜੀ ਹਾਂ, ਪੰਜਾਬ ਚ ਹੀ ਮਿਲੂਗੀ ਦੇਖੋ ਖੇਤੀ ਜੇ ਬਾਹਰ। ਦੇਸ਼ਾ 'ਚ ਮੰਨਿਆ ਜਾਵੇ ਤਾ ਫਰੂਟਸ ਵਗੈਰਾ ਹੀ ਉਗਾਏ ਜਾਂਦੇ ਨੇ।
ਹਾਂਜੀ।
ਹਾਂਜੀ ਹਾਂ।
ਕਿਸਾਨ ਦਿਨ ਰਾਤ ਮਿਹਨਤ ਕਰਕੇ ਆਪਣਾ ਅਨਾਜ ਪੈਦਾ ਕਰਦਾ ਪਰ ਇਹ ਵੀ ਪਰ ਮੰਡੀਆਂ 'ਚ ਉਹਨਾਂ ਦਾ ਰੇਟ ਬਹੁਤ ਘੱਟ ਲੱਗਦਾ ਕਈ ਵਾਰ ਤਾਂ ਕਿਸਾਨ ਵੀ ਲੋਸ 'ਚ ਚਲੇ ਜਾਂਦਾ ਜੀ।
ਸਹੀ ਆ ਹਾਂਜੀ ਹਾਂ, ਰੇਟ ਹਾਈ ਕਰਕੇ ਦੇਖੋ ਹੈਨਾ ਕਿਉਂਕਿ ਮਿਹਨਤ ਵੀ ਲੱਗਦੀ ਆ ਬਹੁਤ ਜ਼ਿਆਦਾ।
ਜਿਵੇਂ ਜਿਹੜੇ ਅੱਜ ਕੱਲ੍ਹ ਨਵੇਂ ਖੇ
ਦੇਖੋ ਜੀ, ਆਪਾਂ ਨੇ ਇੱਕ ਬੂਟਾ ਅੰਗੂਰਾ ਦਾ ਲਾਇਆ ਜਾਂ ਕਿਸੇ ਵੀ ਕੋਈ ਵੀ ਫਲ ਸਬਜ਼ੀ ਦਾ ਲਾਇਆ ਜੇ ਆਪਾਂ ਉਹਦੀ ਦੇਖਭਾਲ ਕਰਾਂਗੇ ਆਪਾਂ ਤਾਂ ਹੀ ਉਹਨੂੰ ਵਡਾ ਕਰਕੇ ਸਬਜ਼ੀਆਂ ਲੈ ਸਕਾਂਗੇ।
ਹਾਂਜੀ, ਹੁਣ ਵੇਖੋ ਜੀ ਜਿਵੇਂ ਆਪਾਂ ਖੇਤੀਬਾੜੀ ਦੇ ਬਹੁਤ ਮੁੱਖ ਮੁੱਖ ਧੰਦਾ ਜੀ ਜੇ ਪੰਜਾਬ 'ਚ ਆ ਧੰਦਾ ਨਾ ਹੁੰਦਾ ਤਾਂ ਦੇਖੋ ਜੀ ਬਹੁਤ ਰੋ
ਸਰ ਖੇਤੀਬਾੜ ਬਾੜੀ ਤਾਂ ਦੇਖੋ ਇੱਕ ਜਿਹੜੇ ਕਿਸਾਨ ਨੇ ਲੋਕ ਉਹਨਾਂ ਲਈ ਤਾਂ ਦੇਖੋ ਇੱਕ ਇਹ ਬਹੁਤ ਹੀ ਜ਼ਿਆਦਾ ਵੱਡੀ ਰੋਟੀ ਦਾ ਰੁਜ਼ਗਾਰ ਈ ਐ ਹਾਂਜੀ ਦੇਖੋ ਅੱਧੇ ਤਾਂ ਲੋਕ ਦੇਖ ਓਹ ਇੱਥੋਂ ਹੀ ਰੋਟੀ ਖਾਂਦੇ ਨੇ।
ਹਾਂਜੀ ਹੁਣ ਵੇਖੋ ਕਈ ਆਪਣੇ ਜੇੜੇ ਕਿਸਾਨ ਵੀਰ ਨੇ ਕਈ ਵਾਰ ਉਹ ਲੋਸ 'ਚ ਚਲੇ ਜਾਂਦੇ ਨੇ, ਕਈ ਜ ਕਈ ਵਾਰ ਲੋਗ ਨ ਕਬਰਾ ਕੇ ਫਾਂਸੀ ਜਾਲ ਫਰਾਹਾ ਵੀ ਲੇ ਲੇਦੇ ਨੇ।
ਹਾਂਜੀ- ਹਾਂਜੀ।
ਹਾਂਜੀ। ਸਪਰੇਹਾਂ ਪੀ ਲੇਦੇ ਨੇ ਕਈ ਜਿਨੇ ਲੋਸ'ਚ ਆਂਦੇ। ਹਾਂਜੀ। ਜਦ ਉਨਾਂ ਨੇ ਲੋਸ ਚ ਆ ਜਾਂਦੇ ਨੇ ਜੀ ਉਹ ਉਨਾਂ ਨੂੰ ਕਰਜ਼ਾ ਜਾਦਾ ਏ ਜੀ, ਫੇਰ ਜੀ
ਹੂੰ- ਹੂੰ। ਏ ਦੇਖੋ, ਕਿਉਂਕਿ ਦੇਖੋ ਜ਼ਿੰਦਗੀ ਵਿੱਚ ਘਾਟੇ-ਵਾਧੇ ਹਾਂਜੀ ਹਾਂ ਹੁੰਦੇ ਈ ਰਹੰਦੇ ਨੇ।
ਹੁਣ ਕਿਸਾਨ ਨੂੰ ਬਹੁਤ ਮੁਸ਼ਕਲਾਂ ਝੱਲਣੀਆਂ ਪੈਂਦੀਆਂ ਨੇ ਜੀ।
ਦੁੱਖ ਹੋਣਾ ਹੀ ਸਲਯੂਸ਼ਨ ਨਈ ਹੁੰਦਾ।
ਹਾਂਜੀ।
ਉਹਨੂੰ ਜੀਣਾ ਦੁੱਖਾਂ ਨੂੰ, ਸਾਰਿਆਂ ਨੂੰ ਆਪਾਂ ਨੇ ਉਹ ਕਰਨਾ।
ਹਾਂਜੀ, ਜਿਵੇਂ ਦੇਖੋ ਜੀ ਹੁਣ ਖੇਤੀਬਾੜੀ ਇੱਕ ਬੋਹਤ ਮੁੱਖ ਧੰਦਾ ਹੋ ਗਆ ਜੀ ਜਿਵੇਂ ਜੀ। ਹੋਰ ਬਾਹਰਲੇ ਦੇਸਾਂ ਚ ਵੀ ਸਾਰੇ ਕਿਦੇ ਖੇਤੀਬਾੜੀ ਹੁੰਦੀ ਅ ਹੁੰਦੀ ਆ ਐਸਾ ਕੋਈ ਦੇਸ਼ ਸ਼ਹਿਰ ਨਹੀਂ ਹੈਗਾ ਜਿੱਥੇ ਖੇਤ ਖੇਤੀਬਾੜੀ ਨਾ ਹੋਏ ਗੀ।
ਹਾਂਜੀ- ਹਾਂਜੀ।
ਕਿਉਂਕਿ ਖੇਤੀਬਾੜੀ ਜ਼ਰੂਰੀ ਏਨੀ ਐ ਜੇ ਖੇਤੀਬਾੜੀ ਨਹੀਂ ਹੋਊਗੀ ਤਾਂ ਫਾਸਲਾ ਨੀ ਹੋਣਗੀਆਂ। ਜੇ ਫਾਸਲਾਂ ਨੀ ਹੋਣਗੀਆਂ ਆਪਾਂ ਨੂੰ ਐਨਰਜੀ ਕਿੱਥੋਂ ਮਿਲੂ? ਹਾਂਜੀ। ਹੁਣ ਜਿਵੇਂ ਦੇਖੋ ਜੀ ਹੁਣ ਝੋਨਾ ਲੱਗ ਰਯੈ, ਝੋਨੇ ਨਾਲ ਚੌਲ ਪੱਕਣਗੇ।
ਠੀਕ ਏ ਫੇਰ ਓਕੇ ਜੀ ਆਪਣਾ ਟਾਈਮ ਹੋ ਗਯੈ।
ਓਕੇ ਮੈਮ ਠੀਕ ਏ ਚੰਗਾ, ਸਸ੍ਰੀ ਕਾਲ।